ਹੈਲੋ।
ਭੈਨ ਜੀ, ਸ਼ਸੀ਼ਕਾਲ।
ਸਸਰੀਕਾਲ ਜੀ, ਕੀ ਹਾਲ ਏ?
ਕੀ ਹਾਲ ਚਾ, ਵਦੀਆ ਤੂਸੀ ਸੁਨਾਓ ਤਾਏ ਕੀ ਹਾਲ-ਚਾਲ? ਕੀ ਕਰਦੇ ਪਏ?
ਬਾੱਸ ਰੋਟੀ ਖਾ ਕੇ ਹਟੇ ਆਂ, ਰੋਟੀ ਖਾੱਦੀ ਏ ਹੁਨ। ਹੋਰ। ਕੀ ਬਨਾਏਆ ਸੀ, ਮੈਂ ਤੇ, ਏਨਾਂ ਨੇ ਦਾਲ ਬਨਾਈ ਸੀ। ਓਦੇ ਨਾਲ ਈ ਖਾਂਦੇ ਪਏ ਨੇ, ਤੇ ਅਪਨੇ ਅਸਤੇ ਓ ਬਨਾਈ ਸੀ, ਸੂਜੀ ਦੇ ਸੂਜੀ ਏੱਚ ਦਹੀਂ ਪਾ ਕੇ ਨਾ, ਤੇ ਹਾਂ ਵਿੱਚ ਪੇਆਜ ਸ਼ਿਮਲਾ ਮਿਰਚ ਕਾੱਟ ਕੇ, ਸਬਜੀਆਂ ਪਾ ਕੇ ਨਾ, ਤੇ ਓ ਥੋੜੀ ਦੇਰ ਬੀਟ ਕੇ ਰਾੱਖ ਦਿੱਤ ਤੇ ਸੀ ਓਨਾਨੂੰ, ਫੇਰ ਥੋੜੀ ਦੇਰ ਪਈ ਰੀ ਨਾ ਸੂਜੀ, ਏੱਕ ਘੰਟਾ, ਹਾਂ। ਫੇਰ ਉਸ ਤੋ ਬਾਦ, ਬਿਲਕੁਲ ਹਲਕਾ ਜਾ ਤੇਲ ਪਾ ਕੇ ਨਾ, ਤਵੇ ਦੇ ਉਪਰ ਈ ਓ ਬਨਾਏ ਦੋ, ਓਈ ਖਾੱਦੇ ਐ ਬਾੱਸ ਮੈਂ, ਹੂੰ। ਨਈ ਮੈਂ ਦੁਪੈਰੇ ਖਾ ਲੀ ਸੀ ਮੈਂ ਹੁਨ ਰਾਤੀ ਨੇ ਨਾਲੇ ਰੋਟੀ ਤੇ ਦਿਲ ਨੀ ਸੀ ਹੈ, ਸਿਰਫ ਓ ਦੋ ਪੂੜੇ ਬਨਾ ਏਈ ਖਾੱਦਾ ਜੀ ਬਾੱਸ।
ਅੱਛਾ, ਫੇਰ ਤੂਸੀ ਖਾੱਦੇ ਯਾ ਤੂਆਡੀ ਪੂਰੀ ਫੈਮਿਲੀ ਨੇ ਔਈਓ ਖਾੱਦੇ?
ਨਾ, ਨਾ, ਨਾ ਓ, ਓਨਾਂ ਨੇ ਤੇ ਅਪ, ਅਪਨੀ ਸਬਜੀ ਨਾਲ ਈ ਖਾਂਦੇ ਪੇ ਨੇ। ਦਾਲ ਨਾਲਾ
ਅੱਛਾ, ਹੋਰ ਘਾੱਰ ਸਾਰੇ ਵਦੀਆ?
ਸਬ ਵਦੀਐ-ਸਬ ਵਦੀਐ, ਤੂਸੀ ਸੁਨਾਓ ਅਪਨੇ ਬਾਰੇ?
ਸਬ ਵਦੀਆ ਸਾਡੇ ਘਾਰ ਵੀ, ਮੀਂਹ-ਮੂੰਹ ਪੈਂਦੈ ਪੇਐ ਓਥੇ ਆੱਜ?
ਨਾ-ਨਾ, ਮੀਂਹ ਨੀ ਹੈਗਾ, ਗਰਮੀ ਬੋਤ, ਨਾ।
ਪੈ ਰੇਐ
ਨਾ, ਇੱਥੇ ਨੀ ਐ।
ਐਥੇ ਜਿੰਨਾ ਮੀਂਹ ਪੈ ਰੇਐ, ਓਨੀ ਗਰਮੀ।
ਅੱਛਾ, ਐਥੇ ਗਰਮੀ ਤੇ ਆੱਜ ਬੋਤ ਹੋਈ ਵੀ ਹੈਗੀ ਏ। ਗਰਮੀ ਤੇ ਕਿੰਨੇ ਦਿਨ ਹੋਈ ਏ, ਮੀਂਹ ਆਂਦਾ ਈ ਨੀ ਪੇਆ ਕੋਈ ਵੀ, ਆਏਆ ਈ ਨੀ, ਕਿੰਨਾ
ਨਈ, ਸਾਡੇ ਉਥੇ ਤੇ ਇੰਨਾ ਮੀਂਹ ਪੇਆ ਸੀ, ਹੁਨੇ ਪਿੱਛੇ ਜੇਈ ਕੋਲੇਜ ਦੇ ਬਾਰ ਨਾ ਇੰਨਾ ਪਾਨੀ ਭਾਰ ਗੇਆ, ਬੋਟਾਂ ਚੱਲੀਆਂ ਨੇ।
ਅੱਛਾ, ਨਾ ਸਾਡੇ ਐਥੇ ਨੀ, ਹੂੰ।
ਫੇਰ ਓਨੀ ਗਰਮੀ ਹੋ ਗਈ ਏ, ਹੁਨ ਗਰਮੀ ਬਰਦਾਸ਼ ਵੀ ਨੀ ਹੋ ਰੀ।
ਹੂੰ।
ਅ ਬਿਜਲੀ-ਬਿਜਲੀ ਸਈ ਆ ਰੀ ਏ ਤੂਆਡੀ ਲੈਟ?
ਹਾਂਜੀ, ਲੈਟ ਸਈ ਏ, ਪਿੱਛੇ ਜੀ ਹੋਈ ਸੀ। ਸਾਰੇਆਂ ਦੀ ਹੋ ਗਈ ਸੀ, ਤਿੰਨ-ਚਾਰ ਦਿਨ ਹੋ ਗਏ ਨੇ।
ਅੱਛਾ, ਸਾਡੀ ਤੇ ਲੈਟ ਵੀ ਬੋਤ ਬੇਕਾਰ ਆ ਰੀ ਏ।
ਅੱਛਾ, ਨਈ ਸਾਡੀ ਲੈਟ ਦੇ ਟੱਚ ਵੂਡ, ਹਜੇ ਤੇ ਸਈ ਚੱਲ ਰੀ ਏ।
ਅੱਛਾ, ਓ ਮੇਲਾ ਆਨ ਵਾਲਾ ਏ ਨਾ। ਤਾਂ ਕਾਰਕੇ ਲਾਈਟ ਵੱਡ ਰੇ ਨੇ।
ਅੱਛਾ, ਓ ਕਿਉਂ?
ਮੇਲੇ ਚ ਲਾਈਟ ਦੀ ਜਾਦਾ ਲੋੜ ਪੈਂਦੀ ਏ ਨਾ, ਤੇ ਓ ਪੈਲੇ ਤੇ ਸਟੋਰ ਕਰਦੇ ਨੇ।
ਅੱਛਿਆ, ਹੂੰ
ਹੋ ਰੋਜ਼ ਰਾਤੀ ਲਾਈਟ ਚਲੀ ਜਾਂਦੀ ਐ ਸੋਣ ਦੀ ਵਾਰੀ ਆਦੀ ਐ ਤੇ
ਹੋਰ ਉਹਨਾ ਈ ਚਾਹੀਦਾ ਨਾ ਦਿਨ ਵੇ ਕੱਟ ਲੈਣ ਰਾਤ ਵਲੇ ਜੋਂ ਬੰਦੇ ਨੇ ਆਰਾਮ ਕਰਨਾ ਹੁੰਦਾ ਰਾਤੀ ਨੀ ਕੱਟਣੀ ਚਾਈਦੀ ਲਾਈਟ।
ਉਹ ਰਾਤੀ ਈ ਕੱਟਦੇ ਉਹਨਾਂ ਨੂੰ ਕੌਣ ਸਮਝ ਆਏ।
ਹਾਂ, ਬਸ ਬਸ, ਰੋਟੀ ਖਾ ਕੇ ਦੋ ਮਿੰਟ ਹੁਣ ਢਹਿਲਦੀ ਪਈ ਆ ਮੈਂ।
ਕਿੱਥੇ ਗਏ ਨੀ ਗਮੀਆਂ ਦੀ ਛੁੱਟੀਆਂ ਮਨਾਣ।
ਨਾ ਨਾ, ਅਸੀਂ ਕਿੱਥੇ ਜਾਣਾ ਨਾ। ਗਰਮੀ ਬੜੀ ਹੁੰਦੀ ਦਿਲ ਨੀ ਕਰਦਾ ਜਾਣ ਤੇ ਹੋਰ ਹੂੰ ਗਰਮੀ ਐ, ਨਾ ਅ ਤੇ ਆਪਣੇ ਘਰ ਈ ਸਹੀ ਆ। ਆਪਣੇ ਘਰ ਆਪਣਾ ਵੇਹਲੇ ਹੋਏ ਹੋਰ ਪੱਖਾ ਪੁੱਖਾ ਚਲਾ ਬੰਦਾ ਕੌਣ ਗਰਮੀਆਂ ਚ ਸੜੇ ਕਿੱਥੇ ਜਾਏ ਨਾਲੇ। ਨਾਲੇ ਮੈਂ ਤੇ ਇਹ ਸੋਚਦੀ ਆ ਆਪਣੇ ਘਰ ਤੋਂ ਵਧੀਆ ਸਕੂਨ ਕਿਧਰੇ ਨੀ ਹੈ। ਹਾਂ, ਘੁੰਮਣਾ-ਘੰਮਣਾ ਠੀਕ ਐ ਇੰਜਏ-ਇੰਜਏ ਕਰਨ ਦਾ ਵੀ ਤਾਂਹੀ ਮਜ਼ਾ ਆਦਾ ਐ ਅਗਰ ਆਪਣੇ ਨਾਲ, ਸਾਥ ਹੋਵੇ ਵਧੀਆ ਤੇ।
ਹੂੰ ਤੇ ਘਰ ਦੇ ਮਤਲਬ ਤੁਸੀਂ ਘਰ ਇਕੱਲੇ ਰਹਿੰਦੇ ਔ?
ਆ ਹਾਂ ਨਈ ਬੱਚੇ ਨੇ।
ਅੱਛਾ ਬੱਚੇ ਕੀ ਕਰਦੇ ਤੁਹਾਡੇ ਬੱਚੇ?
ਬੱਚੇ ਕੰਮ ਕਰਦੇ ਨੇ।
ਕਿਹੜਾ ਕੰਮ
ਕੰਮ ਅਸੀਂ, ਫੈਕਟਰੀ ਚ
ਅੱਛਾ ਫੈਕਟਰੀ ਖੁਦ ਦੀ ਫੈਕਟਰੀ ਐ।
ਹਾਂ ਆਪਣੀ ਮੇਰੇ ਦਿਨ ਹਜੇ ਕੰਮ ਕੁਮ ਦਾ ਬੰਦਾ ਸੀ ਨਾ ਤੇ ਬਾਰ ਈ ਕਰ ਲੈਂਦੇ ਆ।
ਅੱਛਾ ਕੀ, ਪਿੱਤਲ ਦੀ ਫੈਕਟਰੀ ਐ ਜਾਂ ਸਟੀਲ ਦੀ?
ਨਈ-ਨਈ ਹੈਗੇ ਤੇ, ਡਾਊਨ ਈ ਸੀ।
ਅੱਛਾ,
ਹੂੰ, ਮੇਰੇ ਤਿੰਨ ਬੱਚੇ ਨੇ,
ਅੱਛਾ ਜੀ।
ਹੂੰ, ਨਈ ਦੋ ਮੁੰਡੇ ਨੇ ਇੱਕ ਕੁੜੀ ਏ। ਕੁੜੀ ਦਾ ਵਿਆਹ ਹੋਇਆ ਵਾਂ ਏ, ਬਸ ਮੁੰਡਿਆਂ ਲੱਭਦੇ ਪਏ ਆਂ ਕੁੜੀਆਂ
ਕਿੱਥੇ ਕੀਤਾ ਸੀ ਵਿਆਹ ਕੁੜੀ ਦਾ?
ਕੁੜੀ ਦਾ ਵੀ ਜਿਹੜਾ ਇੱਥੇ ਲੋਕਲ ਈ ਐ ਸਾਡੇ ਕੋਲ ਈ।
ਅੱਛਾ ਫੇਰ ਤੇ ਜਦੋਂ ਮਨ ਕਰਦਾ ਹੋਏਗਾ ਆ ਜਾਂਦੇ ਹੋਵਾਂਗੇ ਉਹ
ਨਈ, ਜਿੰਨੇ ਕੋਲ ਹੁੰਦੇ ਨਾ ਓਨੇ ਸਗੋਂ ਆ ਨੀ ਸਕਦੇ ਹੈਗੇ। ਕਦੀ ਹੋ ਗਿਆ ਮਹੀਨੇ ਮਗਰੋਂ ਜਾਂ ਫੇਰ ਉਹਦੇ ਬੇ ਬੱਚੇ ਪੜ੍ਹਦੇ ਆ ਨਾ, ਨਾਲੇ ਫੇਰ ਉਹ ਆ ਵੀ ਹਾਂ ਨਾਲੇ ਉਹ ਆਪ ਟਿਊਸ਼ਨਾਂ ਪੜ੍ਹਾਉਂਦੀ ਐ ਫਿਰ ਇਸ ਕਰਕੇ।
ਅੱਛਾ ਟਿਊਸ਼ਨ-ਟਿਊਸ਼ਨ ਟੀਚਰ ਐ।
ਹਾਂ-ਹਾਂ ਟਿਊਸ਼ਨ ਟੀਚਰ ਐ।
ਅੱਛਾ ਫੇਰ ਤੇ ਸਹੀ ਐ, ਤੇ ਤੁਸੀਂ ਤੁਹਾਡਾ ਮਨ ਲੱਗ ਜਾਂਦਾ ਕੱਲੇ?
ਹਾਂ, ਹਾਂ ਲੱਗ ਜਾਂਦਾ ਕੰਮ ਚ ਪਤਾ ਈ ਨੀ ਲੱਗਦਾ। ਨਾ-ਨਾ-ਨਾ ਸਾਰਾ ਦਿਨ ਕੰਮ ਵਿਚ ਈ ਨੀ ਪਤਾ ਲੱਗਦਾ। ਸਾਰਾ ਦਿਨ ਕੰਮ ਈ ਫੇਰ ਬੜਾ ਕੰਮ ਏ ਤੁਹਾਨੂੰ ਕਿਸ ਤਰ੍ਹਾਂ ਦੱਸੀਏ ਅਸੀਂ ਆਪਣਾ ਕੰਮ ਲੋਕੀ ਤੇ ਇੱਕ ਟਹਿਨੀ ਬਣਾ ਕੇ ਵੇਲੇ ਵੇਹਲੇ ਹੋਗੇ ਨਾ ਸਾਡੇ ਦੇ ਅਲੱਗ-ਅਲੱਗ ਇਹ ਫਰਮੈਸ਼ਾਂ ਨੀ ਅਲੱਗ ਅਲੱਗ ਆਪ ਖਾਣਾ ਉਹਨਾਂ ਨੇ, ਫਿਰ ਪੂਰੇ ਘਰ ਦੀ ਸਫ਼ਾਈ ਨਾ, ਆਪ ਨੀ ਬਣਾਈ ਖਾਂਦੇ। ਆਪ ਨੇ ਬਣਾ ਕੇ ਖਾਂਦੇ ਮੈਗੀ ਹੋ ਗਈ ਹਾ। ਆਪਣਾ ਬਣਾ ਲਿਆ ਸ਼ੇਕ-ਸ਼ੂਕ ਬਣਾ ਲਿਆ ਉਹ ਆਪਣੇ ਆਪ ਹਾਂ ਕਰ ਲੈਂਦੇ ਆ ਹਾਂ।
ਹਾਂ ਬਾਕੀ ਰੋਟੀ ਪਾਣੀ ਕਿੱਥੇ ਬਣਾਵੇ
ਨਾ-ਨਾ ਰੋਟੀ ਖਵਾਣੀ ਨੀ, ਅੰਡੇ-ਓਡੇ ਹੋਗੇ ਬਸ ਹੋਰ ਨੀ
ਤੁਸੀਂ ਕੀ-ਕੀ ਕਰ ਲੈਂਦੇ ਔ?
ਅਸੀਂ, ਫਿਲਹਾਲ ਤੇ ਸਾਰੇ ਕੰਮ ਕਰ ਲੈਂਨੇ ਆ ਬਸ ਥੋੜ੍ਹੀ ਪੜ੍ਹਾਈ-ਲਿਖਾਈ ਚ ਥੋੜੇ ਹੈਗੇ ਹਾ ਪਿੱਛੇ, ਹੁਣ ਤੇ ਆਪਣਾ ਕਢਾਈ, ਸਿਲਾਈ, ਆਪਣਾ ਹਾਂ। ਸਿਲਾਈ ਕਰ ਲੈਂਦੇ।
ਬਸ ਲੇਡੀਜ਼ ਸੂਟ ਈ ਹੁੰਦੇ ਨੇ ਸੂਟ ਸੀ ਲਿਆ ਨਾਈਟ ਸੂਟ ਸੀ ਲਿਆ। ਆ ਫਰਾਕਾਂ-ਫਰੂਕਾਂ ਜੋ ਵੀ ਹਾਂ।
ਸੀ ਲੇਦਾ ਜਾ ਫੇਰ
ਨਾਂ-ਨਾਂ-ਨਾਂ-ਨਾਂ ਹੁਣ ਤੇ ਆਪਣੇ ਵੀ ਨੀ ਸਿਲਦੇ। ਪਹਿਲੇ ਬਥੇਰੇ ਕਰ ਲੈਂਦੀ ਹੁੰਦੀ ਸੀ, ਸੀ ਵੀ ਦਿੰਦੀ ਹੁੰਦੀ ਸੀ ਵਾਹ ਬਾਰ ਦੇ ਵੀ ਕੀ ਮੇਰੀ ਕੁੜੀ ਦੀ ਸਹੇਲੀਆਂ ਹੁੰਦੀਆਂ ਸੀ ਨਾ ਤੇ ਉਹ ਫਿਰ ਕੁੜੀ ਆਸਤੇ ਬਣਾਦੀ ਹੁੰਦੀ ਸੀ ਨਾਂ ਤੇ ਸਹੇਲੀਆਂ ਕਹਿੰਦੀਆਂ, ਜੇ ਆਪ ਬਈ ਆਪ ਆਪਸ ਸਵਾ ਲੈਂਦੀ ਏ ਤੇ ਸਾਨੂੰ ਸਵਾ ਕੇ ਨੀ ਦਿੰਦੀ ਬਈ ਸਾਨੂੰ ਵੀ ਸਵਾ ਕੇ ਦੇ। ਵੀ ਮੰਮੀ ਕੋਲ, ਫਿਰ ਉਹਨਾਂ ਦੇ ਸੀ ਦੇ ਦਿੰਦੇ ਸੀ ਬਸ। ਹਾਂ ਹੁਣ ਨੀਂ ਸੀਂਦੀ ਪਰ।
ਅੱਛਾ ਹੁਣ ਤਾਂ ਸਵਾਂਦੇ ਹੋ ਗਏ ਬਜ਼ਾਰੋਂ।
ਹੁਣ ਤੇ ਸਾਡੇ ਨਾਲ ਈ ਆ ਨਾਂ ਬਿਲਕੁਲ-ਬਿਲਕੁਲ ਸਾਡੇ ਘਰ। ਨਾਲ ਈ ਹਾਂ, ਤੇ ਔਈ ਸੀ। ਉਹ ਬਿਲਕੁਲ ਸਿੰਪਲ ਸੂਟ ਦੀ ਦੋ ਸੌ ਰੁਪਇਆ। ਤੇ ਹਾਂ ਲਾਈਨਿੰਗ ਵਾਲੇ ਦੀ ਤਿੰਨ-ਸੌ ਰੁਪਇਆ। ਸਾਢੇ ਤਿੰਨ ਸੌ ਵੀ ਲੈ ਲੈਂਦੀ ਅਗਰ ਕੋਈ ਡਜ ਜਿਸ ਤਰ੍ਹਾਂ ਕੋਈ ਗਲੇ ਤੇ ਡਿਜਾਇਨ ਪਾਇਆ ਨਾਂ ਜਾਂ ਲੈਸ-ਲੂਸ ਲਗਾਈ ਐ। ਤੇ ਫਿਰ ਤਿੰਨ ਸੌ ਰੁਪਇਆ, ਹਾਂ।
ਅੱਛਾ ਸਾਡੇ ਉੱਥੇ ਤੇ ਪਤਾ ਸੋ, ਪੂਰਾ ਸਿੰ ਪਰ ਸੂਟ ਸਵਾਉ ਸੌ ਰੁਪਏ।
ਨਾਂ-ਨਾਂ, ਇਥੇ ਸਾਡੇ ਡੇਢ ਸੌ ਰੁਪਏ ਨ ਕਦੀ ਲੈਣਗੀਆਂ ਕਦੀ ਵੀ ਭਾਵੇਂ ਪਲਾਜੋ ਸਵਾਲੋ ਬਿਲਕੁਲ ਪਲੇਨ।
ਉਹ ਤੇ ਸੌ ਰੁਪਏ, ਔਰ ਅਗਰ ਤੁਸੀਂ ਖਾਲੀ ਸੂਟ ਸਵਾ ਰੇ ਔ ਨਾਂ ਬਿਨਾਂ ਅਸਤਰ ਵਾਲਾ, ਬਿਨਾਂ ਪਜਾਮੇ ਤੋਂ ਸਿਰਫ ਸੂਟ-ਸੂਟ ਪੰਜਾਹ ਰੁਪਏ।
ਇਸ ਤੋਂ ਵਧੀਆ ਤੇ ਸਿਵੋ ਈ ਨਾਂ, ਸਿਵੋ ਈ ਨਾਂ ਆਹ ਹੋਰ। ਹਾਂ, ਇਸ ਤਰ੍ਹਾਂ ਦੀ ਉਹਨਾਂ ਨੂੰ ਹੋਰ ਆਦਤ ਬਣ ਜਾਏਗੀ ਹਾਂ ਇੰਨੇ ਘੱਟ ਪੈਸੇ ਮੇਹਨਤ ਲੱਗਦੀ ਏ ਵੇਖੋ ਨਜ਼ਰ ਲੱਗਦੀ ਏ।
ਉਹੀਓ ਤੇ ਇੰਨਾਂ ਮਤਲਬ ਉਹ ਹੁੰਦਾ, ਇੱਥੇ ਭਾਵੇਂ ਤੁਸੀਂ ਸਿਲਾਈ ਲੈਲੋ ਭਾਵੇਂ ਉੱਥੇ ਤੁਸੀਂ ਟਿਊਸ਼ਨਾਂ ਲੈਲੋ ਪੈਸੇ ਸਭ ਦੇ ਬਹੁਤ ਘੱਟ ਮਿਲਦੇ ਨੇ। ਕਿਉਂਕਿ ਇੱਥੇ ਇੱਕ ਕੰਮ ਬਹੁਤ ਸਾਰੇ ਜਿੰਨਿਆਂ ਨੇ ਸਿੱਖਿਆ ਦੇ ਨਾ।
ਕੋਈ ਨਾਂ।
ਅਗਰ ਟਿਊਸ਼ਨ ਟੀਚਰਜ਼ ਤੁਸੀਂ ਆ ਮੰਨ ਲਓ, ਮੈਂ ਇੱਕ ਪਰਸੈਂਟ ਐਗਜਾਮਪਲ ਮੈਂ ਚਾਰ ਸੌ ਰੁਪਏ ਲੈ ਰਹੀ ਹਾਂ।
ਹਮ।
ਤੇ ਜੋ ਮੇਰੇ ਤੋਂ ਅੱਗੇ ਟੀਚਰ ਹੈ, ਉਹ ਕਰੇਗੀ ਮੈਂ ਤਿੰਨ ਸੌ 'ਚ ਪੜ੍ਹਾ ਦਾਂਗੀ।
ਹੂੰ।
ਉਸ ਤੋਂ ਅੱਗੇ ਜਾਓਗੇ, ਤੇ ਉਹ ਕਹੇਗੀ ਮੈਂ ਦੋ ਸੋ 'ਚ ਪੜਾ
ਫੇਰ ਇਹ ਕੋਈ ਪੜ੍ਹਾਈ ਥੋੜ੍ਹੀ ਹੋ ਗਈ, ਐ ਫੇਰ ਕੰਪੀਟੀਸ਼ਨ ਹੋ ਗਿਆ।
ਤੁਸੀਂ ਪਤਾ ਯਕੀਨ ਨਹੀਂ ਮੰਨੋਗੇ, ਸਾਡੀ ਨਾਂ ਗਲੀ 'ਚ ਇੱਕ ਜਨਾਨੀ ਹੈ ਉਹ ਨਾਂ ਬੱਚੇ ਲੈ ਕੇ ਵਹਿੰਦੀ ਆ ਛੋਟੇ- ਛੋਟੇ
ਅੱਛਾ।
ਵੀਹ ਰੁਪਏ ਬੱਚਾ।
ਹੂੰ ਨਹੀਂ ਪਹਿਲਾ- ਪਹਿਲਾਂ ਉਹਨਾਂ ਨੂੰ ਸੋਚਣਾ ਚਾਹੀਦਾ, ਵੀਹ ਰੁਪਏ ਵਾਲੀ ਕੀ ਪੜਾਏ ਗਈ ਉਹ ਬੱਚੇ ਨੂੰ ਦੱਸੋ?
ਉਹ ਸਿਰਫ ਬਾਣ ਦੀ ਏ ਪਤਾ ਵੀਹ ਰੁਪਏ ਬੱਚਾ ਹੈ, ਔਰ ਫੇਰ ਬਨ- ਬਨ ਉਹ ਵੀ ਮਹੀਨੇ ਦਾ, ਪਹਿਲਾਂ ਮੈਨੂੰ ਲੱਗਿਆ ਸੀ ਰੋਜ਼ ਦਾ ਵੀਹ ਰੁਪਏ ਹੋਏਗਾ।
ਅੱਛਾ।
ਮਹੀਨੇ ਦਾ ਵੀਹ ਰੁਪਏ
ਇੰਨੀ ਗਰੀਬੀ ਆ ਇੱਥੇ
ਹੋਰ ਇਹ ਪਤਾ ਕੀ ਇਹ ਦੂਸਰੇ ਵਾਸਤੇ ਮਾਹੌਲ ਖ਼ਰਾਬ ਹੋ ਜਾਂਦਾ। ਅਗਰ ਆਪਣੇ ਜਿਸ ਤਰ੍ਹਾਂ ਯੂਨੀਅਨ ਹੈ ਨਾ ਸਾਡੀ ਕਿੰਨੀਆਂ ਭਾਵੇ, ਸਾਡੇ ਇਧਰ ਟਿਯੁਸ਼ਨ ਨਾ ਪਰ ਬੱਚਾ ਨਾ ਅੱਠ ਸੌ, ਸੱਤ ਸੌ ਤੋਂ ਉਹ ਥੱਲੇ ਤਾਂ ਕੋਈ ਹੈ ਹੀ ਨਹੀਂ ਨਾ ਨਾ ਸਟਾਰਟਿੰਗ ਹਾਂ।
ਇੱਥੇ ਹੀ ਬੇਕਾਰ
ਹੂੰ ਕਿਉਂਕਿ ਸਾਡੇ ਆਪਣੇ ਬੱਚੇ ਪੜ੍ਹਦੇ ਆ, ਨਾ ਮੇਰੀ ਕੁੜੀ ਦੇ ਉਹਨਾਂ ਦੀ ਹਜਾ਼ਰ, ਹਜ਼ਾਰ ਹਜਾਰ ਰੁਪਏ ਤੋਂ ਘੱਟ ਟਿਊਸ਼ਨ ਨਹੀਂ ਹੈ, ਸੈਕਿੰਡ ਤੇ ਥਰਡ
ਓਹੀਓ ਤੇ, ਏਦਾਂ ਹੀ ਕਰਦੇ ਨੇ ਆ ਉੱਥੇ ਇੱਥੇ ਪੈਸੇ ਨੀ ਹੈ।
ਵੱਡਆ ਤੇ ਇੱਕ ਸਬਜੈਕਟ ਹਜ਼ਾਰ, ਹਜਾਰ ਰੁਪਆ ਵੇ, ਅਗਰ ਮੰਨ ਲਓ ਦੋ ਤਿੰਨ ਸਬਜੈਕਟ ਨੇ ਕਿਸੇ ਲੱਗ ਗਈ ਤੇ ਔਹ ਫੇਰ ਵੇਖੋ ਉਹਨਾਂ ਨੇ ਪੜ੍ਹਾਤੇ ਟਾਈਮ ਪਾਸ ਇਸ ਤਰ੍ਹਾਂ ਪਏ ਹਾਂ।
ਹਾਂ, ਤੇ ਫੇਰ ਬੰਦਾ ਤੇ ਉੱਥੇ ਹੀ ਜਾਂਦਾ ਨਾ ਜਿੱਥੇ ਪੈਸੇ ਘੱਟ
ਘੱਟ ਹੋਣਗੇ ਹਾਂ। ਲੇਕਿਨ ਸੋਚਣ ਵਾਲਾ ਇਹ ਸੋਚੇਗਾ ਨਾ, ਜਿਨਾਂ ਨੇ ਪੜ੍ਹਾਈ ਕਰਵਾਉਣੀ ਹੈ ਬੱਚਿਆਂ ਨੂੰ, ਉਹ ਨੀ ਇਹ ਚੀਜ਼ ਸੋਚੇਗਾ ਉਹ ਇਹ ਸੋਚ ਜੇਕਰ ਸਾਡੇ ਬੱਚਿਆਂ ਨੂੰ ਪੜ੍ਹਾਈ ਯਾਦ ਨਹੀਂ ਆ ਰਹੀ, ਸਾਡੇ ਇੱਥੇ ਤੇ ਬਹੁਤ ਜ਼ਿਆਦਾ ਗੌਰ ਕਰਦੇ ਨੇ ਬੱਚਿਆਂ ਬੱਚੇ ਨੂੰ ਬੱਚੇ ਦੀਆਂ ਕਾਪੀਆਂ ਚੈੱਕ ਕਰਨਗੇ, ਵੀ ਅੱਜ ਮੈਡਮ ਨੇ ਕੀ ਕਰਾਇਆ। ਸਿਲੇਬਸ ਦੇ ਇਨਾ ਇਹਨਾਂ ਦੇ ਸਿਲੇਬਸ ਦੇ ਅਕੋਰਡਿੰਗ ਹਾਂ।
ਇੱਥੇ ਨਾ ਮਾਂ ਪਿਓ ਪੜ੍ਹੇ ਲਿਖੇ ਨੀ ਹੈ।
ਹਾਂ ਬਸ ਤਾਂ ਹੀ ਉਹਨਾਂ ਨੂੰ
ਤੇ ਉਹਨਾਂ ਨੂੰ ਸਮਝ ਹੀ ਨਹੀਂ ਆਂਦਾ ਕੀ ਪੜ੍ਹਾਈ ਹੈ, ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਸਕੂਲ ਚ ਪਾ ਤੈ।
ਸਕੂਲ ਜਾ ਰਿਹਾ ਵੀ ਤੇ ਆ ਰਿਹਾ, ਬਸ ਉਹ ਉੱਥੋਂ ਤੱਕ ਨੀ ਮੰਨਨੇਦ ਆ, ਬਸ ਬੱਚਾ
ਉਹੀ ਤੇ ਇੰਗਲਿਸ਼ ਮੀਡੀਅਮ ਦੀ ਪੜ੍ਹਾਈ ਵੀ ਏਦਾਂ ਹੀ ਸਮਝ ਨਹੀਂ ਆਂਦੀ।
ਹੂੰ।
ਤਾਂ ਕਰ ਕੇ ਉਹਨਾਂ ਨੂੰ ਸਮਝ ਨੀ ਆਂਦੀ, ਤੇ ਜੋ ਟੀਚਰ ਉਹਨਾਂ ਨੂੰ ਸਮਝਾ ਰਹਿਗੀ ਟਿਊਸ਼ਨ ਵਾਲੀ ਉਹ ਬੇਚਾਰੇ ਓਹੀਓ ਸਮਝ ਕੇ ਚਲੇ ਜਾਂਦੇ। ਤੇ ਉਹਨਾਂ ਦੀ ਥੋੜ੍ਹਾ ਨਾ ਗ਼ਲਤੀ, ਫਿਰ ਬੱਚਿਆਂ ਦੇ ਉਹਨੇ ਹੀ ਸੜੇ ਦੇ ਉਹ ਆਉਂਦੇ ਨੰਬਰ ਪੇਪਰ ਚ।
ਹਜ਼ਾਰ ਰੁਪੀਆ ਫੀਸ ਲੈ ਰਿਹਾ, ਉਹਨੇ ਬੱਚੇ ਦਾ ਰਿਜਲਟ ਵਧੀਆ ਕੱਢਣਾ। ਬਈ ਸਾਡਾ ਬੱਚੇ ਅਸੀਂ ਫੀਸ ਦੇ ਰਹੇ ਹਾਂ, ਸਾਡੇ ਬੱਚੇ ਇੱਕ ਅੱਧਾ ਮਾਰਕਸ, ਬਿਲਕੁਲ ਜਰਾ ਜਿੰਨੀ ਮਿਸਟੇਕ ਹੋ ਜੇ ਨਾ, ਨਾਲ ਹੀ ਲਾਂਬਾ। ਬਾ ਬਈ ਏਹਦਾ ਬਈ ਇਹਨੂੰ ਨੂੰ ਇਹ ਮਿਲਣਾ ਚਾਹੀਦਾ ਸੀ। ਗ੍ਰੇਟ ਏ ਗ੍ਰੇਟ ਆਉਣਾ ਚਾਹੀਦਾ ਸੀ, ਬੀ ਗ੍ਰੇਟ ਜਾਂ ਵੀ ਇਸ ਤਰ੍ਹਾਂ ਨਾਲ ਹੀ ਇਸ ਵੇਲੇ ਉਹਨਾਂ ਨੂੰ, ਹਾਂਜੀ। ਜੀ ਹਾਂਜੀ, ਚਲੋ ਭੈਣ ਜੀ ਠੀਕ ਹੈ ਜੀ, ਸਤਿ ਸ੍ਰੀ ਅਕਾਲ -ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
ਆ ਜਾਣਗੀਆਂ ਦਸ ਪੰਦਰਾਂ, ਕਿੱਥੇ ਹੋਈਆਂ ਖਤਮ ਈ।